ਸਾਸ ਸ੍ਰੀ, ਸਸਰੇਆ ਕਾਲ ਜੀ ਹੋਰ ਕਿੱਦਾਂ?
ਬਸ ਵਦੀਆ, ਹੋਰ ਘਰ ਪਰਵਾਰ ਸਬ ਵਦੀਆ?
ਹਾਂਜੀ-ਹਾਂਜੀ ਵਦੀਆ, ਮੈਂ ਨਾ ਅਪਨਾ ਤੁਆਂਨੂੰ ਬੋਤ ਟਾਈਮ ਤੋ ਕੋਲ, ਮੈਨੂੰ ਯਾਦ ਆਏਆ ਵਾ ਚਲੋ ਤੁਆਨੂੰ ਕੋਾਲ ਕਰਦਾ ਵਾਂ ਆਪਨਾ ਐਜੂਕੇਸ਼ਨ ਵਗੈਰਾ ਦੇ ਬੇਸ ਤੇ ਪੁੱਛਨਾ ਸੀ ਨਾ, ਕਿ ਬਈ ਥੋੜੀ ਮਤਲਬ ਤੁਆਡੇ ਕੋਲ। ਏਸਦ ਰਿਗਾਰਡਿੰਗ ਥੋੜੀ, ਇਨਫੋਰਮੇਸ਼ਨ ਵਗੈਰਾ ਲੈ ਲੈਂਦਾ ਨਾ ਕਿ ਬਈ ਅੱਜ ਕੱਲ੍ਹ ਆਪਣਾ ਜਿਹੜੇ ਐਜੂਕੇਸ਼ਨ ਵਗੈਰਾ ਦੇ ਤਾਂ ਮੈਨੂੰ ਕਈ ਬੰਦੇ ਮਿਲਦੇ ਨੇ ਕਹਿੰਦੇ ਨੇ ਆਪਣਾ ਐਜੂਕੇਸ਼ਨ ਦੇ ਅੱਜ। ਕੱਲ ਕੋਈ ਫਾਇਦਾ ਹੀ ਨਹੀਂ ਹੈਗਾ।
ਹਮ
ਕਿ ਬਾਈ ਪੈਸਾ ਕਮਾਓ ਪੈ ਪੈਸੇ ਦਾ ਕਾਫ਼ੀ ਫ਼ਾਇਦਾ ਹੈ ਪੈਸਾ ਕਮਾਓ।
ਨਹੀਂ ਦੇਖੋ ਅਹ ਪੈਸਾ। ਆਪਣੀ ਜਗ੍ਹਾ ਹੈਗਾ ਪਰ ਦੇਖੋ ਐਜੂਕੇਸ਼ਨ ਤੇ ਸਾਡੀ ਲਾਈਫ ਚ ਬਹੁਤ ਜ਼ਿਆਦਾ। ਮਤਲਬ ਕੀ ਕਹਿ ਸਕਦੇ ਹੋ ਨੀਡ ਹੈਗੀ ਜ਼ਰੂਰਤ ਹੈਗੀ ਕਿਉਂਕਿ ਬਿਨਾਂ। ਸ਼ਿਕਸ਼ਾ ਦੇ ਤੇ ਇਨਸਾਨ ਮਤਲਬ ਅਧੂਰਾ ਹੀ ਹੈਗਾ ਨਾ ਦੇਖੋ ਅਗਰ ਤੁਹਾਨੂੰ। ਤੁਸੀਂ ਪੜ੍ਹੇ ਲਿਖੇ ਹੋ ਤੁਹਾਨੂੰ ਮਤਲਬ ਬਹੁਤ ਸਾਰੀ ਚੀਜ਼ਾਂ ਦੇ ਫਾਇਦੇ ਹੁੰਦੇ ਆ। ਤੇ ਨੈਤਿਕ ਸ਼ਿਕਸ਼ਾ ਮਤਲਬ ਤੁਹਾਨੂੰ ਜਨਰਲ ਨੌਲੇਜ ਵੀ ਮਿਲਦੀ ਹੈਗੀ ਤੁਹਾਨੂੰ ਐਟੀ। ਕੇਸ ਆਉਂਦੇ ਹੈਗੇ ਸਾਰੀ ਚੀਜ਼ਾਂ ਦੇ ਮਤਲਬ ਬਹੁਤ ਜ਼ਿਆਦਾ ਕੈ। ਸਕਦੇ ਹੋ ਤੁਸੀਂ ਕਿ ਤੁਸੀਂ। ਰਿਸਪੈਕਟਡ ਸਏਲ ਰਿਸਪੈਕਡ ਵੀ ਬਣ ਸਕਦੇ ਹੋ ਨਾ ਤੁਸੀਂ ਕਹਿਣ ਦਾ ਮਤਲਬ ਇਹ ਹੋ ਗਿਆ ਮੇਰਾ।
ਉਹੀ ਤਾਂ ਮਤਲਬ ਦੇਖੋ ਹੁਣ ਮੰਨ ਲਓ ਅਗਰ ਆਪਾਂ ਪੜ੍ਹੇ ਲਿਖੇ ਹੋਵਾਂਗੇ ਸਾਡੇ ਥੋੜ੍ਹਾ। ਸਾਡੇ ਬਿਹੇਵੀਅਰ ਵੀ ਅੱਛਾ ਹੋਏਗਾ ਥੋੜੇ ਸਾਨੂੰ ਗੱਲ ਕਰਨ ਦੀ ਆਪਣਾ ਮਤਲਬ। ਸਮਝ ਵੀ ਹੋਏਗੀ ਕਿਸ ਹਿਸਾਬ ਨਾਲ ਕਿਹੜੇ ਬੇਸ ਤੇ ਕਿਵੇਂ ਗੱਲ ਕਰਨੀ ਹੈ ਕਿਹਦੇ ਨਾਲ ਕਿਵੇਂ ਗੱਲ ਕਰਨੀ ਹੈ। ਹੁਣ ਦੇਖੋ ਆਪਾਂ ਮੰਨ ਲਓ ਕਿਸੀ ਮੰਨ ਲਓ ਹੁਣ ਸਾਡਾ ਕੋਈ ਮਤਲਬ ਆਪਾਂ ਅਗਰ ਮੰਨ ਲਓ ਆਪਣਾ। ਮਾਸਟਰ ਵਗੈਰਾ ਨਹੀ ਕੀਤੀ ਚਲੋ ਮਤਲਬ ਸੈਕਿੰਡ ਉਹ ਜਹੜੀ ਹੁੰਦੀ ਹੈ ਟਵੈਲਥ ਵਗੈਰਾ। ਗ੍ਰੈਜੂਏਸ਼ਨ ਮਤਲਬ ਹੁਣ ਮੰਨ ਲਓ ਆਪਾਂ ਸਾਡੇ। ਕਿਸੇ ਨੇ ਬੰਦੇ ਨਾਲ ਗੱਲ ਕਰਨੀ ਹੋਏ ਮੰਨ ਲਓ ਕੋਈ ਆਪਣਾ ਮੰਨ ਲਓ ਸਾਨੂੰ ਕਹਿੰਦੇ ਨੇ ਨਾ ਕਿ। ਘਰ ਦੇ ਬਈ ਤੁਸੀਂ ਐ ਰਜਊਮ ਦਾ ਐ ਭਰ ਲੋ।
ਯਾ ਐ ਐ ਵੈਕੈਸੀ ਭਰ ਲੋ ਔ ਵੈਕੈਸੀ ਭਰ ਲੋ। ਹੁਣ ਅਪਾਂ ਵੈਕੈਂਸੀ ਤੇ ਭਰ ਲਈ ਸਾਨੂੰ ਮਤਲਬ ਗੱਲ ਕਰਨੀ ਨਾ ਆੰਦੀ ਹੋਵੇ। ਸਾਨੂੰ ਦੇਖੋ ਖਾਸ ਕਰ ਸਕੂਲ ਚ ਤੇ ਏਹ ਬਤਾਯਾ ਜਾਂਦਾ ਨਾ ਕਿ ਬਈ ਅਪਣਾ ਮਤਲਬ ਜੇੜੇ ਔ ਹੁੰਦੇ ਨੇ ਸਪੀਕਿੰਗ ਜੇੜੀ ਹੁੰਦੀ ਏ ਅਪਣੀ ਗੁੱਡ ਹੋਣੀ ਚਾਈਦੀ ਏ।
ਹਾਂਜੀ ਹਾਂਜੀ ਹਾਂਜੀ ਤੁਆਡਾ ਬੋਲਣ ਦਾ ਤਰੀ ਕਾ ਤੁਹਾਡੀ ਚਾਲ ਤੁਹਾਡੀ ਸਾਰੀ ਚੀਜ਼ਾਂ ਦੀ ਨੌਲੇਜ ਵੱਧਦੀ ਏ ਨਾ ਤੁਆਨੂੰ ਤੁਹਾਡੇ ਅੰਦਰ ਮਤਲਬ ਇੱਕ ਇਨਸਾਨੀਅਤ ਨਾਮ ਦੀ ਚੀਜ਼ ਵੀ ਆਉਂਦੀ ਹੈ ਤੁਹਾਨੂੰ ਗਲਤ ਸਹੀ ਦੀ ਮਤਲਬ ਪਹਿਚਾਣ ਵੀ ਹੋਏਗੀ ਐਜੂਕੇਸ਼ ਨਾਲ ਐਜੂਕੇਸ਼ਨ ਤੇ ਦੇਖੋ ਮਸਟ ਹੇਗੀ ਦੇਖੋ ਯਦੀ ਤੁਸੀ ਇਹ ਗੱਲ ਸੁਣੀਨੀ ਹੋਏਗੀ ਦੇਖੋ ਮਹਿਲਾ ਲੇਡੀਜ਼ ਵਾ ਤੇ ਕਿਉਂ ਸ਼ਿਕਸ਼ਾ ਜ਼ਰੂਰੀ ਹੈ ਕਿਉਂਕਿ ਇੱਕ ਅਗਰ ਮੈਨ ਸ਼ਿਕਸ਼ਿਤ ਹੋਤਾ ਹੈ। ਅੱਛਾ ਤੋਂ ਇੱਕ ਵਿਅਕਤੀ ਸਿਰਫ ਆਪਣੇ ਲਈਏ ਹੈ। ਅਗਰ ਇੱਕ ਮਹਿਲਾ ਸ਼ਿਕਸ਼ਿਤ ਹੋਤੀ ਹੈ ਲੈਣੇ ਜਾ ਰਿਹਾ ਠੀਕ ਹੈ। ਤੋ ਫਿਰ ਪੂਰਾ ਪਰਿਵਾਰ ਸ਼ਿਕਸ਼ਿਤ ਹੋਤਾ ਹੈ ਕਿਉਂਕਿ ਮਹਿਲਾ ਅਗਰ ਨੌਕਰੀ ਵੀ ਕਰ ਰਹੀ ਹੈ ਘਰ ਵੀ ਸੰਭਾਲ ਰਹੀ ਹੈ। ਬੱਚੋ ਕੋ ਵੀ ਦੇਖ ਰਹੀ ਹੈ ਤਾਂ ਉਸੇ। ਤੋ ਆਪਕਾ ਆਸ ਪਾਸ ਕ ਇਨਵਾਇਰਮੈਂਟ ਹੈ ਸਮਾਜ ਹੈ ਉਹ ਪੂਰਾ ਵਿਕਸਿਤ ਹੋਤਾ ਹੈ ਨਾ।
ਬਿਲਕੁਲ ਬਿਲਕੁਲ ਓਹੀ ਤੇ ਗੱਲ ਹੈ ਨਾ ਕਿ ਮਤਲਬ ਦੇਖੋ ਹੁਣ ਆਪਾਂ ਕਿਸੇ ਵਗੈਰਾ ਬੰਦੇ ਲਾ ਓਹ ਕਿਸੀ ਮਤਲਬ ਕੋਈ ਅਨਨੋਨ ਪਰਸਨ ਹੈਗਾ। ਅਗਰ ਅਪਾਂ ਉਦੇ ਨਾਲ ਚੰਗੇ ਗੱਲ ਚੰਗੀ ਤਰ੍ਹਾਂ ਗੱਲ ਕਰ ਲਈ ਤੇ ਓਹ ਪਤਾ ਕੀ ਔ ਸਮਝੇਗਾ ਓਹਦੇ ਮਤ ਮਤਲਬ ਮਾਇੰਡ ਚ ਐਹ ਇਮੇਜ ਬਣ ਜੇਗੀ ਕਿ ਬਈ ਹਾਂ ਐ ਪੜ੍ਹਿਆ ਲਿਖਿਆ ਬੰਦਾ ਹੇਗਾ। ਐਨੂੰ ਐਥੀਕੇਟਸ ਹੈਗੇ ਐ ਮੈਨਰਸ ਹੈਗੇ ਬੋਲਣ ਦੇ ਤਮੀਜ਼ ਹੈਗੀ ਐਂ। ਨੋ ਥੋੜੀ ਬੌਤੀ ਨੋਲੇਜ ਵੀ ਹੈਗੀ ਐਂ ਹੁਣ ਮੰਨ ਲੋ ਕੋਈ ਅਨਪੜ੍ਹ ਬੰਦਾ ਔਨੂੰ ਤੋਂ ਬੰਦਾ ਅਗਰ ਓਨੂੰ ਸਹੀ ਤਰ੍ਹਾਂ ਗੱਲ ਨੀ ਕਰਨੀ ਆੰਦੀ ਕਿਉਂਕਿ ਦੇ ਖੋ ਹੋਣ ਅਨਪੜ੍ਹ ਜੇੜੇ ਲੋਗ ਹੈਗੇ ਨੇ ਮਤਲਬ ਜੇੜੇ ਘੱਟ ਪੜ੍ਹੇ ਲਿਖੇ ਨੇ। ਖਾਸ ਕਰ ਔਨਾਂ ਨੂੰ ਜੈਦਾ ਮਤਲਬ ਗੱਲ ਅੱਛੀ ਤਰ੍ਹਾਂ ਵਗੈਰਾ ਕਰਨੀ ਨੀ ਆੰਦੀ ਐਥੀਕੇਟਸ ਨਾਲ ਨੋਲੇਜ ਨਾਲ ਮ ਮਤਲਬ ਥੋੜ੍ਹੀ ਤਮੀਜ਼ ਨਾਲ ਹਾਂਜੀ ਹਾਂਜੀ ਓਹੀ ਤੇ ਮਤਲਬ ਓਹ ਵੇਖ ਕੇ ਦੱਸ ਦਿੰਦਾ ਕਿ ਕਿ ਬਈ ਥੋੜਾ ਘਾੱਟ ਪੜੇਆ ਲਿਖੇਆ ਮਤਲਬ ਬੇ ਅਨਪੜ ਹੈਗੈ।
ਹਾਂ, ਨੀ ਪੜੇਆ ਲਿਖੇਆ ਦੇਖੋ ਅਗਰ ਤੂਸੀ ਪੜੇ ਲਿਖੇ ਓ, ਔਕੇਸ਼ਨ ਅ ਅੱਛੀ ਹੈ, ਤੇ ਤੂਆਨੂੰ ਨਾ ਮਤਲਬ ਕਦੀ ਜ਼ਿੰਦਗੀ ਚ ਕੋਈ ਮਾਤ ਨੀ ਖਾਓਗੇ, ਤੂਸੀ ਬੁੱਕ ਖੇ ਨੀ ਰੈ ਸਕਦੇ ਕਦੀ ਵੀ। ਕਿਉਂਕਿ ਤੁਆਡੇ ਕੋਲੋਂ ਨੌਕ, ਤੂਸੀ ਅਗਰ ਵੱਡੀ ਨੌਕਰੀ ਨਹੀ ਮਿਲਦੀ ਤੇ ਘਾੱਟ ਤੋ ਘਾੱਟ ਕੋਈ ਬਿਜ਼ਨਸ ਕਾਰ ਸਕਦੇ ਓ ਛੋਟਾ ਮੋਟਾ, ਕੋਈ ਅ ਛੋਟੀ ਨੌਕਰੀ ਕਾਰ ਸਕਦੇ ਓ। ਤੂਸੀ ਮਤਲਬ ਕੈਣ ਦਾ ਮਤਲਬ ਮੇਰਾ ਹੋ ਗੇਆ ਕਿ ਤੂਸੀ ਭੁੱਖੇ ਨੀ ਮਰੋਗੇ ਅਗਰ ਤੂਸੀ ਪੜੇ ਲਿਖੇ ਓ ਤੋ। ਕਿਉਂਕਿ, ਸਾਡੇ ਐਦਰ ਕੋਈ ਨਾ ਕੋਈ ਤੇ, ਕੋਈ ਨਾ ਕੋਈ ਐਟੀਕੇਟ ਯਾ ਕੋਈ ਨਾ ਕੋਈ ਸੋਸ਼ਲ ਜਿਵੇਂ ਐਵੇਂ ਕਾੰਮ ਕਰਨ ਦੀ ਕੋਈ ਨਾ ਕੋਈ ਤੇ ਸ਼ ਸ਼ਕ ਸ਼ਕਤੀ ਹੋਏਗੀ, ਕੈਨ ਦਾ ਮਤਲਬ ਮੇਰਾ ਐ ਹੋ ਗੇਆ ਕਿ ਮਤਲਬ ਤੂਸੀ ਅਪਨੀ ਲਾਈਫ ਬੇ ਤਰ ਬਨਾ ਸਕਦੇ ਔ ਤੂਸੀ, ਦੇਖੋ ਅਗਰ ਤੂਸੀ ਨੌਕਰੀ ਕਾਰਦੇ ਓ ਇੱਕ ਐਨ ਜੈਂਟਸ ਨੌਕਰੀ ਕਰਦੈ, ਮੈਨੱ ਨੌਕਰੀ ਕਰਦੈ ਤੇ ਓ ਪੂਰਾ ਪਰਿਵਾਰ ਚਲਾੰਦੈ, ਇੱਕ ਵੂਮੈਨ ਅਗਰ ਨੌਕਰੀ ਕਰਦੀ ਏ ਓ ਪੂਰਾ ਪਰਿਵਾਰ ਕੀ ਪੂਰਾ ਸਮਾਜ ਈ ਵਿਕਸਿਤ ਹੋਂਦੈ ਨਾ, ਦੇਖੋ ਕਿਉਂਕਿ ਅਗਰ ਵੂਮੈਨ ਹੈਗੀ ਏ, ਔ ਨੌਕਰੀ ਵੀ ਕਰ ਰੀ ਐ, ਘਾਰ ਵੀ ਸੰਭਾਲ ਰੀ ਐ, ਨਾਲ ਬੱਚੇਆਂ ਨੂੰ ਵੀ ਪੜਾ ਰੀ ਐ ਤੇ ਔਦੇ ਨਾਲ ਤੇ ਸਾਡਾ ਸਮਾਜ ਵਿਕਸਿਤ ਹੋਏਗਾ ਨਾ।
ਹਾਂਜੀ, ਹਾਂਜੀ ਬਿਲਕੁਲ, ਬਿਲਕੁਲ। ਹੁਨ ਦੇਖੋ ਅਪਣਾ ਵਗੈਰਾ, ਕਈ ਬੰਦੇ ਕੈੰਦੇ ਨੇ ਕਈ ਬੰਦੇ ਕੈਹੰਦੇ ਐ, ਕਿ ਬਈ ਜਿੰਨੇ ਤੂ ਮਤਲਬ ਹੁਣ ਕੋਈ ਅਪਣਾ ਮੇਰੇ ਪਰਸਨ ਹੈਗਾ, ਮੇਰੇ ਨੋਨ ਦਾ ਪਰਸਨ ਏ ਹੁਨ ਓਨੇ ਮਤਲਬ ਅਪਣਾ ਕੁਆਲੀਫਿਕੇਸ਼ਨ ਓਦੀ ਗ੍ਰੈਜੂਏਸ਼ਨ ਮਤਲਬ ਕੋਲੇਜ ਤੋ ਮਾਸਟਰ ਵਗੈਰਾ ਕਮਪਲੀਟ ਹੋਈ ਸੀ। ਓਨੇ ਮੇਰੇ ਖੇਆਲ ਅਪਣੀ ਕੁਆਲੀਫਿਕੇਸ਼ਨ ਦੇ ਕਾਫੀ ਪੈਸੇ ਲਾਗ ਗਏ ਮਤਲਬ ਓਦੇ ਕੋਈ ਮਤਲਬ ਵਦੀਆ ਯੂਨੀਵਰਸਿਟੀ ਵਗੈਰਾ ਤੋ ਕੀਤੀ ਸੀ, ਅਗਰ ਓ ਮ ਇੰਟਰਸ਼ਿਪ ਵਗੈਰਾ ਤੇ ਗੇਆ ਸੀ ਨਾ ਅਪਨਾ ਇੰਟਰਸ਼ਿਪ ਲੱਗਦੀ ਐ ਜੇੜੀ ਟਰ ਐਗਜਾ਼ਮ ਦੇ ਜੇੜੇ ਆਖਰੀ ਸੈਮ ਹੁੰਦੈ ਨਾ, ਉਸ ਤੋਂ ਪੈਲੇ ਅਪਨਾ ਇੰਟਰ ਸ਼ਿਪ ਕਰੈਕ ਕਰਨ ਗੇਆ ਸੀ ਮਤਲਬ ਓ ਇੰਟਰਸ਼ਿਪ ਵਾਲੇ ਕੈਂਦੇ ਸੀ ਵੀ, ਕੰਪਨੀ ਵਾਲੇ ਤਾਨੂੰ ਥੋੜੇ ਏਨੇ ਅਮਾਊਂਟ ਤੂਆਨੂ ਪੈਲੇ ਪੇ ਕਰਨੀ ਪਏਗੀ, ਅਪਾਂ ਤੂਆਨੂੰ ਤਾਂ ਇੰਟਰਸ਼ਿਪ ਦਵਾਂਗੇ, ਤਾਂ ਤੂਸੀ ਫੋਮ ਤੇ ਲਿੱਖ ਪਾਓਗੇ। ਤੇ ਮਤਲਬ ਓਨੇ ਪੁੱਛੇਆ ਸੀ ਨਾ ਕਿ ਬਈ ਮੈਨੂੰ ਕੋਈ ਸੈਲਰੀ ਵਗੈਰਾ ਮਿਲੇਗੀ ਇੰਟਰਸ਼ਿਪ ਤੋ, ਕੈੰਦੇ ਨਹੀ ਤਾਨੂੰ ਸੈਲਰੀ ਨੀ ਮਿਲੇਗੀ। ਤਾਨੂੰ ਸੈਲਰੀ ਸਗੋ ਤਾਨੂੰ ਪੇਮੈਂਟ ਸਾਨੂੰ ਪੇਡ ਕਰਨੀ ਪਏਗੀ।
ਓਕੇ, ਪਰ ਨਹੀਂ ਐ ਵਾਲੀ ਚੀਜਾਂ ਵੀ ਦੇਖੋ ਹੈਗੀਆਂ ਲਾਈਫ ਚ। ਓ ਤੇ ਦੇਖੋ ਹਰ ਫੀਲਡ ਤੇ ਐ ਵਾਲੀ ਨੈਗੇਟਿਵ, ਪੋਜੀ਼ਟਿਵ ਪੁਆਇੰਟ ਏ ਹਰ ਚੀਜ ਦੇ ਅੰਦਰ ਹੈਗੇ। ਪਰ ਜੇੜੀ ਸ਼ਿਕਸ਼ਾ ਦੇਖੋ ਅਗਰ ਸ਼ਿਕਸ਼ਾ ਨੀ ਹੁੰਦੀ, ਤੇ ਆੱਜ ਡਾਕਟਰ ਕਿਵੇਂ ਹੋਂਦਾ, ਪੈਲੇ ਐ ਗੱਲ ਦੱਸੋ ਨਾ? ਅਗਰ ਡੋਕਟਰ ਨੀ ਹੋਏਗਾ, ਤੇ ਫਿਰ ਮਰੀਜਾਂ ਦਾ ਇਲਾਜ ਕਿਵੇਂ ਹੋੰਦਾ? ਤੂਸੀ ਪੈਲੇ ਸੁਨੇਆ ਸੀ ਲੋਕੀ ਬਿਮਾਰੀਆਂ, ਹਾਂ।
ਕੀ ਮੰਨ ਲੋ ਅੱਜ-ਕੱਲ ਕਿਸੀ ਬੰਦੇ ਨੇ, ਅੱਜ-ਕੱਲ ਤੇ ਦੇਖੋ ਅਪਣਾ ਜੋ ਮਤਲਬ ਡਿਗਰੀ ਵਗੈਰਾ ਦੀ ਤੇ ਕੋਈ ਵੈਲਿਊ ਨੀ ਹੈ, ਅਗਰ ਜਦ ਤੱਕ ਤੂਆਨੂੰ ਸਕਿੱਲ ਤੂਆਡੀ ਕੋਈ ਸਕਿੱਲ ਨੀ ਹੈ, ਮੰਨ ਲੋ ਤੂਸੀ ਵੀ ਜੇੜੀ ਵੀ ਸਟਰੀਮ ਇਚ ਜਾਣੈ। ਕੁੱਛ ਇੰਜੀਨੀਅਰ ਹੋਗੇ, ਸੋਫਟਵੇਅਰ ਇੰਜੀਨੀਅਰ ਵਗੈਰਾ ਲਾਈਕ ਬੀਸ ਜਿਦੀ ਜੇੜੀ ਸਟਰੀਮ ਹੋਂਦੀ ਐ, ਬੀਟੈਕ ਦੀ ਹੋਂਦੀ ਐ, ਅਗਰ ਓਨਾਂ ਚ ਤੂਆਨੂੰ ਕਿਸੀ ਲੈਂਗੁਏਜ ਦੀ ਤੂਆਡੀ ਮਾੰਨ ਲਓ ਕੁੱਛ ਅਪਨੀ ਸਕਿੱਲ ਈ ਨੀ ਹੈ ਯਾ ਸੀ ਲੈਂਗੁਵੇਜ ਯਾ ਜਾਵਾ, ਪਾਏਥਨ ਲਾਈਕ ਕੋਡਿੰਗ ਵਗੈਰਾ ਐਕਸਟਰਾ। ਐਨਾਂ ਦੀ ਤੁਹਾਨੂੰ ਅਗਰ ਕਿਸੀ ਲੈਂਗੁਏਜ ਤੂਆਡੀ ਕਿਲਸ ਪੱਕੀ ਜੀ ਨੀ ਹੈ, ਤੇ ਤੁਆਨੂੰ ਮਤਲਬ ਜੋਬ ਵੀ ਤੂਆਡੇ ਫੇਰ ਬੇਸ ਤੇ ਈ ਦੇਨਗੇ ਨਾ, ਮਾੰਨ ਲੋ ਹੁਨ ਮੇਰਾ ਦੋਸਤ ਸੀ ਅਪਣਾ ਹੂਨ ਬਾੱਸ ਡਿਗਰੀ ਸੀ ਓਦੇ ਕੋਲ ਓਨੂੰ ਓਦੇ ਰਿਕਾਰਡਿੰਗ ਹੀ ਜੋਬ ਮਿਲੀ ਸੀਗੀ, ਬਈ ਤੈਨੂੰ ਪੰਦਰਾਂ ਹਜ਼ਾਰ ਦੀ ਜੋਬ ਦੇਦਾਂਗੇ ਚੰਡੀਗੜ ਏਚ ਈ। ਗੁੜਗਾਂਉ ਚ ਤੈਨੂੰ ਵੀਹ ਹਜਾਰ ਦੀ ਮਿਲ ਜੇਗੀ। ਓ ਕਹਿੰਦਾ ਯਾਰ ਮੈਂ ਇੰਨੀ ਪੜ੍ਹਾਈ ਲਿਖਣ ਤੋਂ ਪੜ੍ਹਨ ਲਿਖਣ ਤੋਂ ਬਾਅਦ ਮੈਨੂੰ ਐ ਜੋਬ ਮਿਲ ਰੀ ਐ। ਕੁੱਛ ਐ ਵੀ ਹੈਗਾ ਨਾ ਮਤਲਬ ਪਹਿਲੇ ਟੈਮ ਚ ਸੀ ਕਿ ਬਈ ਆਪਣਾ ਸਕਿੱਲ ਵਗੈਰਾ ਤੇ ਮਤਲਬ ਕੋਈ ਪਤਾ ਨੀ ਹੁੰਦਾ ਸੀ ਸਕਿੱਲ ਕਿ ਐ ਆਪਣਾ ਦੇਖਦੇ ਵੀ ਡਿਗਰੀ ਕੀਤ ਕਿ ਏਨੇ ਏਨੇ ਇੰਨੀ ਪੜ੍ਹਾਈ ਕੀਤੀ ਦੀ ਐ ਐਹ ਬੜਾ ਖੁਸ਼ ਕਿਆ ਰੋਣਾ ਐ ਐਨੇ ਇੰਨੇ ਮਾਰਕਸ ਆਏ ਐ ਐਨੇ ਇੰਨੀ
ਨਈ ਓ ਤੇ ਐਜੂਕੇਸ਼ਨ ਨਾਲ ਤ ਤੁਆਡੇ ਸੋਸ਼ਲ ਸਕਿੱਲ ਵੀ ਵਧੀਆ ਹੋਣੀ ਚਾਈਦੀ ਐ ਐਵੇਂ ਵੀ ਕੋਈ ਗੱਲ ਨਈ ਐ। ਦੇਖੋ ਅੱਜ ਕੱਲ੍ਹ ਦੇਖੋ ਡਿਜੀਟਲ ਦਾ ਜ਼ਮਾਨਾ ਡਿਜੀਟਲ ਸ਼ਿਕਸ਼ਾ ਹੈਗੀ ਪਰ ਤੁਸੀਂ ਔਨਲਾਈਨ ਕਲਾਸਾਂ ਹੋ ਗਈਆਂ ਐ ਸਭ ਹੋ ਗੀਆਂ ਅਗਰ ਤੁਸੀਂ ਪੜ੍ਹੇ ਲਿਖੇ ਈ ਨੀ ਹੋਏਗੇ। ਦੇਖੋ ਗਰ ਬਹਿ ਕੇ ਵੀ ਤੁਸੀਂ ਅੱਜ ਕੱਲ ਵਰਕ ਫਰੋਮ ਹੋਮ ਵੀ ਚੱਲਦਾ ਹੈਗਾ ਐ ਤੁਆਨੂੰ ਪਤਾ ਹੋਏ ਤੇ ਵਰਕ ਫਰੋਮ
ਹਾਂਜੀ ਹਾਂਜੀ ਕਾਫੀ ਮਤਲਬ ਅੱਜ ਕੱਲ੍ਹ ਤੇ ਬਿਲਕੁਲ ਬਿਲਕੁਲ ਮਤਲਬ ਮਤਲਬ ਮੇਰੇ ਖਿਆਲ ਨਾਲ ਗਰਲਸ ਲਈ ਵੈਸੇ ਵੂਮਨਸ ਲਈ ਕਾਫੀ ਵਧੀਆ ਹੈਗਾ ਕਿਉਂਕਿ ਓ ਆਪਣਾ ਘਰ ਬੈਠ ਕੇ ਕਾਫ਼ੀ ਇਨਕਮ ਵਗੈਰਾ ਕਿਉਂਕਿ ਦੇਖੋ ਆਪਣੇ ਜਦੋਂ ਉਨਾਂ ਦੀ ਮੈਰਿਜ ਵਗੈਰਾ ਹੋ ਜਾਂਦੀ ਐ ਕਈ ਕੁਝ ਪਰਿਵਾਰ ਹੁੰਦੇ ਨੇ ਜੇੜੇ ਉਨਾਂ ਨੂੰ ਕੰਮ ਨੀ ਕਰਨ ਦਿੰਦੇ ਕਿ ਬਈ ਉਨਾਂ ਦੀ ਆਪਣੇ ਮਨ ਚ ਇੱਛਾ ਹੁੰਦੀ ਐ ਕਿ ਮੈਂ ਇੰਨੀ ਪੜ੍ਹੀ ਆਂ ਮੈਂ ਥੋੜ੍ਹਾ ਆਪਣਾ ਸੈਲਫ ਅਰਨ ਕਰਾਂ। ਓ ਤਾਂ ਈ ਤੇ ਮਤਲਬ ਕੁਛ ਗ਼ਲਤ ਬਿਲਕੁਲ ਬਿਲਕੁਲ
ਨਈ ਬੜ੍ਹਾ ਲਿਖਾ ਹੋਣਾ ਵੀ ਇਨਸਾਨ ਵਾਸਤੇ ਬਹੁਤ ਜ਼ਰੂਰੀ ਹੈਗਾ ਐ ਨਈ ਕਿ ਤੁਸੀਂ ਪੂਰਾ ਟਾਈਮ ਸਾਰੀ ਚੀਜ਼ਾਂ ਮਤਲਬ ਆਪਣਾ ਛੱਡ ਤੇ ਨਈ ਤੁਸੀਂ ਆਪਣਾ ਸਕਿੱਲ ਵੀ ਡਵਲਪ ਕਰੋ ਨਾਲ ਤੁਸੀਂ ਪੜ੍ਹਾਈ ਵੀ ਕਰੋ ਸਾਰੀ ਚੀਜ਼ਾਂ ਕਰੋ ਨਾ ਕਿਉਂਕਿ ਦੋਨੋ ਈ ਚੀਜ਼ ਜਾ ਜ਼ਰੂਰੀ ਆ ਤੁਸੀਂ ਦੇਖੋ ਤੁਆਡੀ ਸਕਿੱਲ ਕਿਸ ਚੀਜ਼ ਦੇ ਅੰਦਰ ਹੈਗੀ ਨਾਲ ਅਗਰ ਤੁਸੀਂ ਐਜੂਕੇਟਡ ਓ ਤਾਂ ਉਹ ਸਕਿੱਲ ਡਵਲਪ ਕਰਨ ਨੂੰ ਤੁਆਨੂੰ ਦਿੱਕਤ ਨੀ ਆਣੀ ਨਾ ਤੁਸੀਂ ਮਤਲਬ ਸਮਝਦਾਰ ਹੋਣੇ ਐ ਤੁਆਨੂੰ ਨੌਲੇਜ ਵੱਧਣੀ ਹੈਗੀ ਤੇ ਸਾਰੀ ਚੀਜ਼ਾਂ ਤੁਸੀਂ ਆਰਾਮ ਨਾਲ ਕਰ ਸਕਦੇ ਓ ਕੈਨ ਦਾ ਮਤਲਬ ਮੇਰਾ ਏ ਹੋਇਆ
ਹੁਣ ਮੰਨ ਲਓ ਦੇਖੋ ਕੋਈ ਅੱਜ ਕੱਲ ਤੇ ਇਹ ਵੀ ਹੈਗਾ ਨਾ ਕਿ ਬਈ ਦੇਖ ਖੋ ਹੁਣ ਕੋਈ ਬੰਦਾ ਮੰਨ ਲਓ ਪੜ੍ਹਿਆ ਲਿਖਿਆ ਘੱਟ ਹੁੰਦਾ ਐ ਮੰਨ ਲਓ ਕਿਸੇ ਨੇ ਟੈਨਥ ਕਰ ਲਈ ਆਪਣਾ ਜਾਂ ਟਵੈਲਥ ਕਰ ਲਈ ਅਗਰ ਉਹਨੇ ਮੰਨ ਲਓ ਆਪਣਾ ਸ਼ੁਰੂ ਤੋਂ ਸਟਾਰਟਿੰਗ ਬਿਜਨਸ ਵਿੱਚ ਕਰ ਲਿਆ ਉਹ ਮਤਲਬ ਅੱਛੀ ਓਦੀ ਗਰੋਥ ਹੋ ਗਈ ਬਿਜਨਸ ਵਿੱਚ ਫੇਰ ਓਦੇ ਤੇ ਮਨ ਚ ਇਹੀ ਹੁੰਦਾ ਨਾ ਕਿ ਬਈ ਪੜ੍ਹਾਈ ਦੀ ਕੋਈ ਵੈਲਿਊ ਨੀ ਐ ਆਪਣਾ ਕੁਛ ਨਆ ਕਰੋ ਬਿਜਨਸ ਕਰੋ ਫੇਰ ਓਦੀ ਸੋਚ ਉੱਥੇ ਤੱਕ ਈ ਰੈ ਜਾਂਦੀ ਮੇਰੇ ਖਿਆਲ ਦੇ।
ਵੈਸੇ ਇੱਕ ਹੱਦ ਤੱਕ ਉਦੀ ਵੀ ਉਦੀ ਵੀ ਠੀਕ ਐ ਮਤਲਬ ਅਗਰ ਬਿਜਨਸ
ਹਾਂ ਠੀਕ ਐ ਉਦੀ ਸੋਚ ਵੀ ਪਰ ਪਤਾ ਕੀ ਹੁੰਦਾ ਅਗਰ ਜਿਵੇਂ ਐਜੂਕੇਟਿਡ ਹੋਏਗਾ ਨਈ ਨਈ ਦੇਖੋ ਅਗਰ ਅਗਰ ਹਾਂ ਹਾਂ ਹਾਂ ਹ ਹਾਂ ਹਾਂ ਬੋਲੋ ਬੋਲੋ ਬੋਲੋ ਤੁਸੀਂ ਬੋਲੋ
ਨਈ ਮਤਲਬ ਉਹ ਤਾਂ ਉਹਨੂੰ ਤਾਂ ਇਹੀ ਸੋਚ ਹੋਏਗੀ ਕਿ ਬਈ ਅਗਰ ਮੈਂ ਆਪਣਾ ਬਾਰਵੀਂ ਪਾਸ। ਕਰਕੇ ਦਸਵੀਂ ਪਾਸ ਕਰਕੇ ਇੰਨਾ ਅਰਨ ਅਰਨ ਕਰ ਰਿਆ ਆਪਣੇ ਬਿਜਨਸ ਤੋਂ। ਫੇਰ ਤੇ ਪੜ੍ਹਾਈ ਦਾ ਕੋ ਫਾਇਦਾ ਨੀ ਐ ਕਿਉਂਕਿ ਉਦੇ ਮਾਇਂਡ ਚ ਤੇ ਐੱਇਓ ਰਏਗੀ ਚੀਜ਼ ਹੁਣ ਜਿਹੜੇ ਮੰਨ ਲਓ ਜਿ ਜਿਹੜੇ ਹਾਈਲੀ ਕੁਆਲੀਫਾਈਡ ਜੇੜੇ ਵਧੀਆ ਸਕਿੱਲਸ ਵੀ ਹੈਗੇ ਜਿਨ੍ਹਾਂ ਕੋਲ ਓ ਮਤਲਬ ਕਈ ਬਿਜ਼ਨਸਮੈਨਾਂ ਤੋਂ ਜ਼ਿਆਦਾ ਵੀ ਅਰਨ ਕਰ ਰਿਆ ਵਧੀਆ ਵਧੀਆ ਕੰਪਨੀ ਵਿੱਚ ਆਪਣੀ ਸਕਿੱਲ ਦੇ ਭਰ ਬੇਸ
ਨਈ ਤੁਸੀਂ ਅਗਰ ਪੜ੍ਹੇ ਲਿਖੇ ਓ ਤੇ ਤੁਸੀਂ ਐ ਗੱਲ ਤੇ ਕਰ ਸਕਦੇ ਓ ਨਾ ਅਗਰ ਤੁਸੀਂ ਬਿਜਨਸ ਕਰ ਰੇ ਓ ਤੁਸੀਂ ਆਪਣੇ ਬਿਜਨਸ ਨੂੰ ਆਗੇ ਡਵੈਲਪ ਕਰਨ ਵਾਸਤੇ
ਬਿਲਕੁਲ ਸਾਨੂੰ ਨੌਲੇਜ ਵੀ ਬਿਲਕੁਲ ਕਾਫੀ ਦੇਖੋ ਹੁਣ ਮੰਨ ਲਓ ਅੱਜ ਕੱਲ ਦੇਖੋ ਹੁਣ ਬਿਜਨਸ ਦਾ ਜੇੜਾ ਮਤਲਬ ਬੈਲੈਂਸ ਸ਼ੀਟ ਵਗੈਰਾ ਹੁੰਦੀ ਖਾਸ ਕਰ ਜੇੜੀ ਵੱਡੀ ਵੱਡੀ ਇੰਡਸਟਰੀ ਦੀ ਉਨਾਂ ਦੀ ਤੇ ਅਕਾਊਂਟੈਂਟ ਈ ਮੰਨ ਲਓ ਸੀ ਏ ਵਗੈਰਾ ਜਾਂ ਸੀ ਏ ਦੇ ਜੇੜੇ ਨੀਚੇ ਅਕਾਊਂਟੈਂਟ ਵਗੈਰਾ ਉਈਓ ਦੇਖਦੇ ਆ ਕਿਉਂਕਿ ਉਨਾਂ ਨੇ ਓ ਚੀਜ਼ ਦਾ ਪੜਿਆ ਹੁੰਦਾ ਹੁਣ ਐ ਥੋੜ੍ਹੀ ਕਿ ਬੀ ਬਿਜਨਸ ਜੇੜਾ ਆਪਣਾ ਅੰਦਰ ਦਾ ਮਤਲਬ ਉਹਦਾ ਚੇਅਰਮੈਨ ਸੀ ਓ ਹੈਗਾ ਬਿਜਨਸਮੈਨ ਦਾ ਆਪਣੇ ਬਿਜਨਸ ਦਾ ਅਪਣੇ ਇੰਡਸਟ ਟਰੀ ਦਾ ਓਨੂੰ ਤੇ ਆਉਂਦਾ ਨੀ ਹੋਏਗਾ ਕਿ ਬੀ ਮੈਂ ਅਕਾਊਂਟ ਚ ਲੇਜ਼ਰ ਲੇਜ਼ਰ ਪੋਸਟਿੰਗ ਕਰਨੀ ਐ ਜਾਂ ਬੈਲੈਂਸ ਸ਼ੀਟ ਚ ਕੀ ਮੇਰੀ ਗਲਤੀ ਹੋ ਗਈ ਜਾਂ ਮਤਲਬ ਕੀ ਬਣਾਣਾ ਲੈਜ਼ਰ ਦਾ ਅਕਾਊਂਟ ਬਣਾਣਾ ਕੀ ਕਰਨਾ ਐ ਐਨੂੰ ਕਿਵੇਂ ਕਰਨਾ ਐ ਓਨੂੰ ਤੇ ਏਨੀ ਨੌਲੇਜ ਨੀ ਹੋਏਗੀ ਉਸ ਚੀਜ਼ ਦੀ ਕਿਉਂਕਿ ਦੇਖੋ ਹੁਣ ਜਿਨੇ ਜੋ ਜੇੜੀ ਚੀਜ਼ ਪੜ੍ਹੀ ਲਿਖੀ ਹੋਏਗੀ ਪੜ੍ਹਿਆ ਹੋਏਗਾ ਜਿਨੇ ਜੇੜੀ ਚੀਜ਼ ਦਾ ਉਹ ਉਹਦੀ ਨੌਲੇਜ ਕਾਫੀ ਹੋਏਗੀ ਹੁਣ ਓ ਜੇੜਾ ਬਿਜਨਸ ਮੰਗਇਆ ਨੂੰ ਵਗੈਰਾ ਐ ਜੇੜਾ ਬਿਜਨਸਮੈਨ ਏ ਓਨੂੰ ਓ ਓ ਚੀਜ਼ ਦਾ ਪਤਾ ਹੋਏਗਾ ਕਿ ਵੀ ਐ ਪ੍ਰੋਡਕਟ ਅ ਕਿੰਨੇ ਅਮਾਊਂਟ ਤੱਕ ਵੇਚ ਸਕਦੇ ਆ ਕਿੱਥੇ ਵੇਚ ਸਕਦੇ ਆ ਕਿ ਕਿੱਥੇ ਦੀ ਕੁਆਲਿਟੀ ਮਤਲਬ ਵਧੀਆ, ਕਿੰਨੀ ਕੁਆਲਿਟੀ ਵਧੀਆ ਰੱਖਣੀ, ਕਿੱਥੇ ਵਿਕੇਗਾ ਕਿੰਨੀ ਰੇਂਜ ਚ ਜਾਏਗਾ ਕਿੰਨਾ ਮਾਰਜਨ ਆਏਗਾ ਉਹਦੀ ਓਨੂੰ ਮੇਰੇ ਖਿਆਲ ਬੋਤ ਖਾਸ ਨੌਲੇਜ ਹੋਣੀ ਓਨੂੰ
ਹਾਂ ਓ ਤੇ ਹੈ ਸਾਰੀ ਚੀਜ਼ਾਂ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਇਸ ਗੱਲ ਹਾਂਜੀ ਹਾਂਜੀ ਸਤਿ੍ਰ
ਸਸ ਸ੍ਰੀ ਅਕਾਲ ਜੀ